ਹਾਂ
ਹਾਂਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਆਓਨ ਦਾ ਵਏ ਹੈਗੇ ਸੀ
ਅੱਛਾ ਅੱਛਾ
ਬਸ ਨਿਕਲਣੇ ਆ ਥੋਹੜੀ ਦੇਰ ਹੋਗੀ ਏ
ਅੱਛਾ ਹਾਂਜੀ ਹਾਂਜੀ ਕਰ ਲਿਆ
ਕੀ ਬਣਾਇਆ ਅੱਜ
ਟਮਾਟਰ ਪਿਆਜ ਦੀ ਸਬਜ਼ੀ
ਕਿਆ ਬਾਤ ਹੈ। ਤੁਹਾਡੀ ਫੇਵਰੇਟ ਹੈਗੀ ਨਾ।
ਹਾਂਜੀ।
ਤੁਸੀਂ ਕਿਵੇਂ ਕਿਵੇਂ ਬਣਾਈ ਹੈ। ਸਬਜ਼ੀ ਮੈਨੂੰ ਦੱਸਦੋ ਮੈਂ ਵੀ ਸਿੱਖ ਲਵਾਂ।
ਟਮਾਟਰ, ਪਿਆਜ਼ ਕੱਟ ਕੇ ਬਸ ਤੜਕਾ ਲਗਾਇਆ ਇਵੇਂ ਸਿੰਪਲ ਲਗਾਉਣਾ ਮਸਾਲੇ ਪਾ ਕੇ।
ਤੇ ਉਹਦੇ 'ਚ ਖੰਡ ਖੁੰਡ ਪੈਂਦੀ ਹੈ ਜੀ ਕੋਈ ਬੰਦੇ ਖੰਡ ਪਾਉਂਦੇ।
ਪਾ ਸਕਦੇ ਹੋ ਥੋੜ੍ਹੀ ਜਿਹੀ ਪਾਈਏ ਅਸੀਂ ਵੀ।
ਅੱਛਾ ਅੱਛਾ ਅੱਛਾ ਵਧੀਆ ਕੀਤਾ ਹੈ।
ਪਾਇਆ ਨਾ ਫੇਰ ਉਹਨੂੰ ਤੁਸੀਂ ਦੇਖੋਂ ਆਪਣੇ ਤਰੀਕੇ ਨਾਲ ਕੁੱਛ ਵੀ ਪਾ ਦੋ ਫੇਰ ਮੈਂ ਥੋੜ੍ਹੀ ਹੀਂਗ ਪਾਈਏ ਫੇਰ ਪਿਆਜ਼। ਪਾਏ ਨੇ।
ਅੱਛਾ।
ਫਿਰ ਟਮਾਟਰ ਪਾਏ ਨੇ ਫਿਰ ਮਸਾਲੇ ਪਾਏ ਨੇ ਸਾਰੇ ਨਮਕ ਹਲਦੀ ਲਾਲ ਮਿਰਚ ਸੁੱਕਾ ਧਨੀਆਂ ਕਾਲੀ ਮਿਰਚ ਵੀ ਪਾਈਏ ਹਰੀਆਂ ਮਿਰਚਾਂ ਵੀ ਪਾਈਆਂ ਨੇ
ਫਿਰ ਖੰਡ ਪਾਈ ਸੀ ਜਿਆਦਾ ਹੋ ਗਈ ਸੀ ਨਾ ਮਿਰਚਾਂ ਵਾਲੀ ਫਿਰ ਖੰਡ ਪਾਤੀ ਕੇ ਕੋਈ ਬੁਰਾ ਖੰਡ ਆਉਂਦੀ ਹੈ ਸਾਡੀ ਵੈਸੇ ਵੀ ਮਿਕਸ ਹੋ ਜਾਂਦੀ ਹੈ
ਅੱਛਾ ਤੁਸੀਂ ਲੰਚ ਦੀ ਤਿਆਰੀ ਕਦੋਂ ਕਰ ਦੇ ਹੁੰਦੇ ਗਿਆਰਾਂ ਵਜੇ ਕਿ ਮਤਲਬ ਕਿਸ ਟਾਈਮ ਚ ਤਿਆਰੀ ਨਾਲ ਹੀ ਕਰ ਦਿੰਦੇ ਹੋ ਹੈਲੋ ਹੈਲੋ
ਨਹੀਂ ਆਉਦੀ ਲੇਟ ਆ ਜਾਂਦੀ ਹੈ ਸਾਡੀ ਹਾਂਜੀ ਬੱਚਾ।
ਅੱਛਾ, ਅੱਛਾ ਬੱਚਾ ਰੋਣ ਲੱਗਿਆ ਹਾਂਜੀ ਹਾਂਜੀ।
ਮੈਂ ਕਹਿ ਰਿਹਾ ਸੀ ਬਾਰਾਂ ਵਜੇ ਕੋਲ ਆਉਂਦੀ ਕਦੀ ਬਾਰਾਂ ਸਾਢੇ ਬਾਰਾਂ ਟਾਈਮ ਹੋ ਜਾਂਦਾ ਪਤਾ ਤੇ ਹੈ ਤੁਹਾਨੂੰ ਛੋਟੀ ਉਹ।
ਹਾਂ ਸਾਲਾ ਮੁਸ਼ਕਿਲ ਹੈ ਤੇ ਕੀ।
ਫੇਰ। ਹੈਲੋ। ਹੈਲੋ, ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ। ਹੂੰ।